ਹੈਲੋ।
ਸਤਿ ਸ੍ਰੀ ਅਕਾਲ ਜੀ।
ਹੈਲੋ ਹਾਂਜੀ। ਹੈਲੋ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕਿਵੇਂ ਹੋ?
ਵਧੀਆ ਤੁਸੀ ਸੁਣਾਓ।
ਵਧੀਆ ਵਧੀਆ।
ਹੋਰ ਕੀ ਕਰਦੇ ਸੀ।
ਕੁਛ ਨੀ।
ਹਮ ਅੱਛਾ ਅੱਛਾ।
ਤੁੂੰਸੀਂ ਦੱਸੋ ਅਤਰ
ਹਮ ਬੱਸ ਮੈਂ ਵੀ ਡਿਊਟੀ ਤੋਂ ਆਯਾ ਹਜੇ ਹੁਣ ।
ਓਕੇ।
ਹਮ। ਕਰਦੇ ਕੀ ਪਏ ਤੁਸੀ ਹਾਂਜੀ।
ਹੇਡ ਫੋਣ
ਹੋਰ।
ਹੋਰ ਸਭ ਵਧੀਆ ਰੋਟੀ ਰੂਟੀ
ਤਾਂ ਗੱਲ ਕਿਥੇ ਰਹਿਣੇ ਤੁਸੀ।
ਘਰੇ ਹੋੁਰ ਕਿੱਥੇ ਰਹਿਣਾ ਹੈਂ
ਸਟੀ ਪੁੱਛਿਆ ਮੈਂ
ਜਿਹੜੀ ਸਾਡੀ ਅਸੀਂ ਪੰਜਾਬ ਰਹਿਣ ਵਾਲੇ
ਅੱਛਾ ਅੱਛਾ
ਜੀ
ਜਾਸਤੇ ਖਾਲਸਾ ਦੇੇਖਿਆ
ਅਹ ਜਿਹਨੂੰ ਦੁਨੀਆਂ ਦਾ ਸਭ ਤੋਂ ਵੱਡਾ ਅਜੂਬਾਦੇ
ਜੂ ਕਹਿੰਦੇ ਵੈਸ ਅਜੂਬ ਦਾ ਨਾਮ ਦੁਨੀਆਂ ਦਾ ਸਭ ਤੋਂ ਵੱਡਾ ਅੂਬਾ ਨੀ ਕਹਿੰਦੇ ਵੈਸੇ ਉਹਦਾ ਨਾਮ ਅਜੂਬਾ ਹੋ ਗਿਆ ਜਾਂ ਨ
ਅਜੂਬਾ ਵੈਸੇ ਉਹਨੂੰ ਅ ਵੀ ਕਹਿੰਦੇ ਨੇ
ਵੈਸੇ ਰੀਅਲ ਨਾਮ ਹੈ ਵਿਰਾਸਤ ਖਾਲਸਾ
ਵਿਰਾਸਤ ਖਾਲਸਾ ਹਾਂਜੀ
ਹਮ ਦੇਖ ਦੇੇਖਿਆ ਕਦੋਂ
ਹਾਂਜੀ ਹਾਂਜੀ ਦੇਖਿਆ ਮੈਂ ਇੱਕ ਵਾਰੀ ਉਹ ਵੇਖਿਆ ਵੈਸੇ ਉਂਝ ਨੀ ਮੈਂ ਵੇਖਿਆ ਆਹਗਾ
ਹੈਲੋ
ਹੈਲੋ
ਹਾਂਜੀ
ਮੈਂ ਕਿਹਾ ਇਹ ਇੱਕ ਵਾਰੀ ਵੇਖਿਆ ਮੈਂ ਇਹ ਮੋਸ਼ੇ ਸਾਹਿਬ ਜ ਨੇ ਬਣਾਇਆ ਹੋਇਆ ਉਹਦੇ ਦੁਆਰਾ ਤਿਆਰ ਕੀਤਾ ਗਿਆ ਸੀਗਾ ਆਰਟੀਟੈਕਟ
ਹਮ ਕੀ ਕੁੱਛ ਆਉਂਦਰ ਦੇਖਿਆ
ਕਾਫੀ ਸਾਰੇ ਡਿਜ਼ਾਇਨ ਠੀਕ ਹੈ ਤੇ ਜਿਵੇਂ ਉਹਨਾਂ ਨੇ ਰੋਬੋਟ ਦੀ ਤਰ੍ਹਾਂ ਜਥੇ ਨਹੀਂ ਹੁੰਦੇ ਪਹਿਲਾਂ ਜਥੇ ਹੁੰਦੇ ਸੀਗੇ ਸਪੀ ਜ ਹਦੇ ਹੁੰਦੇ ਸੀ ਉਹ ਚੀਜ਼ਾਂ ਬਣਾਈਆਂ ਹੋਈਆਂ ਨੇ
ਹਮ ਬਜ਼ ਜ਼ਿਆਦਾਤਰ ਤਾਂ ਜਿਵੇਂ ਪੰਜਾਬੀ ਕਲਚਰ ਜਿਹੜਾ ਪੁਰਾਣਾ ਕਲਚਰ ਆ ਰਹਿਣ ਸਹਿਣ ਕੇ ਦੇਣਾ ਹੁੰਦਾ ਸੀ ਉਹ ਸਾਰਾ ਬਣਾਇਆ ਵਿਖਾਇਆ ਉਹਦੇ ਚ ਤੇ ਪੰਜ ਰ ਪਿਆ ਪੰਜਾਂ ਪਿਆਰਿਆਂ ਤੇ ਸਿੱਖ ਇਤਿਹਾਸ ਬਾਰੇ ਦੱਸਿਆ ਹੋਇਆ ਅੰਦਰ
ਹਾਂ-
ਹਮ ਬਹੁਤ ਵਧੀਆ ਟੈਕਨੋਲੋਜੀ ਤੁਸੀਂ ਕਿਥੇ ਉਹਨਾਂ ਸਟਾਰਟਿੰਗ ਦੇ ਵਿੱਚ ਵਿਖਾਇਆ ਵੀ ਕਿਵੇਂ ਕਿਵੇਂ ਸ਼ੁਰੂ ਦੇ ਵਿੱਚ ਕੰਮ ਕਰਦੇ ਸਨ ਲੋਕ ਵਗੈਰਾ ਰਹਿਣਾ ਸਹਿਣਾ ਕਿਵੇਂ ਦਾ ਸੀ ਪਿੰਡਾਂ ਦਾ ਤਿਉਹਾਰ ਕਿਵੇਂ ਦੇ ਹਨ ਕਿਹੜੇ ਕਿਹੜੇ ਤਿਉਹਾਰ ਮਨਾਏ ਜਾਂਦੇ ਸਨ
ਹਾਂ ਜਿਹੜਾ ਉਹਦੇ ਗੈਲਰੀ ਵਿੱਚ ਦਿਖਾਉਂਦੇ ਨੇ ਜਦੋਂ ਉਤੇ ਉੱਤੇ ਜਾਂਦੇ ਆ
ਸਟਾਰਟਿੰਗ ਦੇ ਵਿੱਚ ਹਾਂ ਇਟਰਸਟ ਹੁੰਦੀ ਆ ਜਿੱਥੇ ਮਿਊਜਿਕ ਵਗੈਰਾ ਹੁੰਦਾ ਸਾਰਾ ਹਮ-ਹਮ
ਹਾਂ-ਹਾਂ ਉਹ ਮੈਂ ਵੇਖਿਆ ਉਹ ਉਹ ਤੋਂ ਬਾਅਦ ਇੱਕ ਇੱਕ ਕਾਰ ਵਾਲਾ ਉਹ ਹੁੰਦਾ ਵੱਡਾ ਸਾਰਾ
ਹਮ ੲਕਮਕਾਰ ਵਾਲਾ ਹੁੰਦਾ ਬਹੁਤ ਵਧੀਆ ਉਹ ਮਿਰਰ ਦੇ ਨਾਲ ਬਣਿਆ ਹੋਇਆ ਚੁਮਾਰ ਟਾਈਪ ਬੰਨ੍ਹਿਆ ਹੋਇਆ
ਹਾਂ ਲਾਈਟਿੰਗ ਜ ਪੈਂਦੀ ਆ ਉਹਦੀ
ਸੋਹਣਾ ਲੱਗਦਾ ਉਹ ਵੀ
ਤੋਂ ਬਾਅਦ ਫਿਰ ਜ ਅੱਗੇ ਅੱਗੇ ਜਾਂਦੇ ਹਾਂ ਤਾਂ ਪਹਿਲਾਂ ਤਾਂ ਗੁਰੂਆਂ ਵਗੈਰਾ ਦੀ ਉਹ ਵੀ ਹੁੰਦੀਆਂ ਨੇ
ਹਮ ਹਾਂ ਉਸ ਤੋਂ ਪਹਿਲਾਂ ਜਿਵੇਂ ਪੁਰਾਣੇ ਟਾਈਪ ਦੇ ਵਿੱਚ ਉਹ ਹੁੰਦੀਆਂ ਨੇ ਤਸਵੀਰਾਂ ਵਗੈਰਾ ਬਣੀਆਂ ਹੁੰਦੀਆਂ। ਅਲੱਗ -ਅਲੱਗ ਤਰ੍ਹਾਂ ਦੀਆਂ ਉਹ ਹੁੰਦੇ ਨੇ।
ਹਮ-ਹਮ -ਹਮ ਫਿਰ ਉਹ ਤੋਂ ਬਾਅਦ ਫਿਰ ਉਹ ਜੱਥੇ ਵਾਲਾ ਆਉਂਦਾ। ਜਦੋਂ ਮਾਈਕ ਦੇ ਵਿੱਚ ਗੋਤ ਰੇਹੇ ਹੁੰਦੇ ਨੇ
ਕੀ ਗੁਰੂਆਂ ਦੇ ਜੀਵਨ ਵਗੈਰਾ ਬਾਰੇ ਦੱਸਦੇ। ਜਿਹੜੇ ਉਹ ਦੂਜੇ ਉਹ ਬਣਾਏ ਹੁੰਦੇ ਬੁੱਤ ਵਗੈਰਾ ਬਣਾਏ ਹੁੰਦੇ। ਚਾਲੀ ਸਿੰਘ ਜਿਹੜੇ ਸ਼ਹੀਦ ਹੋਏ ਉਹਨਾਂ ਬਾਰੇ ਦੱਸਿਆ ਹੋਇਆ। ਉਹ ਬਿਲਕੁਲ ਐਂ ਲੱਗਦਾ ਜਿਵੇਂ ਹਾਂ, ਹਮ- ਹਮ ਉਹ ਤਾਂ ਬਿਲਕੁਲ ਐਂ ਲੱਗਦਾ ਜਿਵੇਂ, ਰੀਅਲ ਹੁੰਦੇ।
ਹਾਂ, ਉਹਨਾਂ ਦੇ ਨਾਲ ਜਿਹੜੇ ਮਤਲਬ ਉਹਨਾਂ ਦੇ ਹੈਂਡ ਹੁੰਦੇ ਨੇ ਹਨਾ। ਉਹਨਾਂ ਤੇ ਜਿਵੇਂ ਆਪਣੇ ਬੰਦੇ ਬੰਦਿਆਂ ਦੇ ਹੇਅਰ ਹੁੰਦੇ ਨੇ ਐਵੇਂ ਹੇਅਰ ਨੇ
ਮੰਮੀ ਬਣਾ ਬਹੁਤ ਜ਼ਿਆਦਾ ਲੋਕ ਆਉਂਦੇ ਉੱਥੇ ਵੇਖਣ ਵਾਸਤੇ ਨਾ।
ਬਟ ਉਹ ਨਾ ਉੱਥੇ ਟਾਈਮ ਕੱਢ ਕੇ ਜਾਣਾ ਚਾਹੀਦਾ।
ਹਾਂ। ਟਾਈਮ ਹੋਣਾ ਚਾਹੀਦਾ। ਹਾਂ-ਹਾਂ ਕਿਉਂਕਿ ਉੱਥੇ ਰਿਕਕਾਰਡਿੰਗ ਵਗੈਰਾ ਵਾਲਾ ਸਿਸਟਮ ਹੁੰਦਾ। ਈਅਰਫੋਨ ਲਾ ਕੇ ਆਪਣਾ ਰਿਕਕਾਰਡਿੰਗ ਵਗੈਰਾ ਸੁਣੋ ਨਾਲ -ਨਾਲ ਜਿਵੇਂ- ਜਿਵੇਂ ਹਾਂ। ਦੱਸ ਜਾਂਦੇ ਆ ਉਹਦੇ ਵਿੱਚ
ਹਮ, ਐਵੇਂ ਤਾਂ ਉੱਥੇ ਜਿਵੇ ਮੁਵੀ ਸਿਨੇਮਾ ਵਗੈਰਾ ਹਨਾ ਹੁੰਦੇ ਨੇ ਐਵੇਂ ਦਾ ਵੀ ਬਣਾਇਆ ਹੋਇਆ ਸੀਗਾ।
ਹਮ- ਹਮ ਛੋਟਾ ਜਿਹਾ ਉੱਥੇ ਸਾਰਾ ਕੁਛ ਥ੍ਰੀ ਡੀ ਦੇ ਵਿੱਚ ਵਿਖਾਉਂਦੇ ਆ।
ਥ੍ਰੀ ਡੀ ਵਿੱਚ ਦਿਖਾਉਂਦੇ ਨੇ। ਹਮ
ਉੱਥੇ ਇੱਕ ਛੋਟਾ ਜਿਹਾ ਖੂਹ ਵੀ ਬਣਿਆ ਹੋਇਆ ।ਜਿਹਦੇ ਵਿੱਚ ਮਿਰਰ ਲਾ ਕੇ ਉਹਦਾ ਰਿਫਲੈਕਸ਼ਨ, ਰਿਫਲੈਕਸ਼ਨ ਬੜਾ ਵਧੀਆ ਆਉਂਦਾ। ਉਹਦੇ ਵਿੱਚ
ਮੈਂ ਖ਼ੂਹ ਨੀ ਵੇਖਿਆ।
ਹ
ਮੈਂ ਜਿ ਜਿੱਥੇ ਉਹ ਤਤੀ ਤਵੀ ਬਣਾਈ। ਹੋਈ ਆ ਉੱਤੇ ਗੁਰੂ ਦੀ ਉਹੋ ਕੀਤੀ ਹੋਈ ਆ। ਉਹ ਚੀਜ਼ ਦੇਖੀ ਆ ਮੈਂ
ਅੱਛਾ। ਉਹ ਬਾਹਰਲੇ ਪਾਸੇ ਆਇ ਦਾ ਨਾ ਉੱਪਰੋਂ ਬਾਹਰ ਹਮ -ਹਮ।
ਖੂਹ ਨੀ ਮੈਂ ਵੇਖਿਆ ਹੈਗਾ। ਬਉਲੀ ਸਾਹਿਬ ਜ਼ਰੂਰ ਗਈ ਸੀ।
ਹਮ।
ਪੌੜੀਆਂ ਉੱਤਰ ਕੇ ਨੀਚੇ
ਠੀਕ ਆ। ਬਾਕੀ ਬਾਹਰ ਵੀ ਬਹੁਤ ਵਧੀਆ। ਗਰੀਨਰੀ ਵਗੈਰਾ
ਹਾਂ ਬਹੁਤ ਜ਼ਿਆਦਾ ਵਧੀਆ। ਲੋਕ ਬਹੁਤ ਜ਼ਿਆਦਾ ਆਉਂਦੇ ਨੇ ਉੱਥੇ
ਹਮ- ਹਮ । ਬਹੁਤ ਵਧੀਆ ਬਣਾਇਆ ਹੈਗਾ। ਡਿਜ਼ਾਇਨ ਬੜਾ ਸੋਹਣਾ ਲੱਗਦਾ।
ਡਿਜ਼ਾਇਨ ਨੂੰ ਦੇਖ ਕੇ ਹੀ ਲੋਕ ਆ। ਆਕਰਸ਼ਿਤ ਹੁੰਦੇ ਨੇ। ਜ਼ਿਆਦਾਤਰ ਡਿਜ਼ਾਇਨ ਲਈਏ। ਹੋਰ ਤੁਸੀਂ ਦੱਸੋ ਛੁੱਟੀ ਹੋ ਗਈ।
ਹਾਂਜੀ। ਛੁੱਟੀ ਹੋ ਗਈ।
ਬੜੀ ਜਲਦੀ ਹੋਊਗੀ।
ਅੱਜ ਕੰਮ ਨਹੀਂ ਸੀ ਤਾਂ ਜਲਦੀ ਵਾਪਿਸ ਆ ਗਏ।
ਅੱਛਾ।
ਹਮ ।
ਕਿੰਨਾ ਟਾਈਮ ਹੋ ਰਿਹਾ ਤੁਹਾਡੇ?
ਮੇਰੇ ਕੋਲੋਂ ਐਥੇ ਟਾਈਮ ਵੱਜ ਗਏ ਪੰਜ ਵੱਜ ਕੇ ਨੌ ਮਿੰਟ।
ਸਾਡੇ ਸਵੇ ਛੇ ਵੱਜ ਕੇ ਉਨਤਾਲੀ‌ ਮਿੰਟ।
ਹਮ- ਹਮ ।
ਹੂੰ
ਉਹਦੇ ਵਿੱਚ ਇੱਕ ਸਪੀਚ ਵੇਖਿਆ ਸਪੀਚ ਦੇ ਅੰਦਰ ਉਹ ਪੁਰਾਣੇ ਅਕਾਲੀ ਜਿਹੜੇ ਹੁੰਦੇ ਹਨ।
ਮੈਂ ਉਹੀ ਤਾਂ ਦੱਸੀ ਜਾਂਦੀ ਹਾਂ ਤੁਹਾਨੂੰ ਜਥੇ ਦਾ।
ਜਥਾ ਇੱਕ ਤੇ ਦੂਜਾ ਅ ਚਾਲੀ ਮੁਕਤਿਆਂ ਵਾਲਾ ਹੁੰਦਾ ਹੈ।
ਇੱਕ ਤਾਂ ਉਹ ਉਹ ਤੋਂ ਬਾਅਦ ਹਾਂ ਇੱਕ ਹੋਰ ਸਪੀਚ ਸੀਗੀ ਹਾਂ ਹਾਂ ਹਾਂ ਵੇਖਿਆ।
ਹੋਰ ਕੋ ਰੋਬਟ ਜਿਵੇਂ ਬਿਲਕੁਲ ਹੱਥ ਵਗੈਰਾ ਆਈਜ਼ ਵਗੈਰਾ ਉਹਦੀਆਂ ਸੇਮ ਉਵੇਂ ਹਿੱਲਦੀਆਂ।
ਮੈ ਡਰ ਗਈ ਸੀ ਉਹਨੂੰ ਦੇਖ ਕੇ।
ਬਾਕੀ ਮਹਾਰਾਜਾ ਰਣਜੀਤ ਸਿੰਘ ਵਗੈਰਾ ਦਾ ਉਹਨਾਂ ਦਾ ਬਣਾਇਆ ਹੋਇਆ ਅੰਦਰ।
ਪਹਿਲਾਂ ਤਾਂ ਮੈਨੂੰ ਦੂਰੋਂ ਆਂ ਲੱਗਿਆ ਸੀ ਵੀ ਉਹ ਬੰਦੇ ਨੇ। ਜਦੋਂ ਨੇੜੇ ਦੇਖਿਆ ਤਾਂ ਮੈਂ ਡਰ ਗਈ ਸੀ।
ਵੇਖਣ ਚ ਵੇਖਣ ਦੇ ਵਿੱਚ ਐਵੇਂ ਲੱਗਦਾ ਕਿ ਉਹ ਓਰੀਜਨਲ ਹੈ ਪਰ ਉਹ ਓਰੀਜਨਲ ਨਹੀ ਡੁਪਲੀਕੇਟ ਹੈ ਤਾਂ ਮਤਲਬ ਕੋਪੀ ਬਣੇ ਹੋਏ ਆ।
ਹੂੰ ਹੂੰ ਫੇਰ ਵੀ ਲੱਗਦਾ ਤਾਂ ਹੀ ਆ ਜਿਵੇਂ ੳਰਿਜਨਲ ਹੋਵੇ।
ਹੂੰ ਹੂੰ ਇਹ ਤੇ ਹੈ ਹੀ ਲੱਗਦਾ ਸੇਮ ਉਵੇਂ ਆ।
ਹੂੰ
ਪਰ ਤਕਰੀਬਨ ਜੇ ਹੂੰ ਉਹਦੇ ਨੇੜੇ ਫਿਰ। ਕਈ ਐਵੇ ਕਰਦੇ ਨੇ ਨਾ ਲੋਕ ਜ਼ਿਆਦਾ ਉਹਨੂੰ ਟੱਚ ਕਰਦੇ ਆ। ਉਹਨਾਂ ਨੂੰ ਉਹਦੇ ਨਾ ਖ਼ਰਾਬ ਉਦਾ ਚਾਂਸ ਬਾਂਹਰ ਦਾ ਬਹੁਤ ਜ਼ਿਆਦਾ ਲੋਕ ਕਰਦੇ ਸਿਸਟਮ
ਬਟ ਉਹ ਤੇ ਟੱਚ ਵਾਲਾ ਤਾਂ ਹੈ ਨਹੀ ਦੂਰੋਂ ਦੂਰੋਂ ਦੇਖੋ।
ਬਾਊਂਡਰੀ ਲੱਗੀ ਹੋਈ ਆ ਪਰ ਨਹੀਂ ਲੋਕ ਹਟਦੇ ਕਰਦੇ।
ਪੰਜਾਬ ਦੇ ਲੋਕ ਉਹ ਪੁੱਠੀ ਮੱਤ ਵਾਲੇ ਨੇ।
ਹੂੰ
ਹੁਣ ਇਥੇ ਦੁੱਖ ਨਿਵਾਰਨ ਸਾਹਿਬ ਦੇਖ ਲੋ ਗੈਲਰੀਆਂ ਹੁੰਦੀਆਂ ਨੇ ਗੈਲਰੀ ਬਣੀ ਹੋਈ ਹੈ ਜਿਹੜੀ ਉਹ ਇਧਰ ਸਾਈਡ ਚ ਜਦੋਂ ਬਾਹਰ ਨਿਕਲਦੇ ਹਾਂ ਆਪਾਂ। ਤੇ ਉੱਥੇ ਵੀ ਲੋਕੀ ਹੁਣ ਜਦ ਬਾਂਡਰੀ ਬਣਾਈ ਹੋਈ ਆ ਉਹਦੇ ਨੇ ਵੀ ਇਹਦੇ ਅੰਡਰ ਜਾਣਾ ਨੀ ਹੈਗਾ ਬਟ ਲੋਕੀ ਫੇਰ ਵੀ ਪਾਗਲ ਨੇ ਵੀ ਤੁਸੀਂ ਦੂਰੋਂ ਖੜ ਕੇ ਪੜ੍ਹ ਲਓ ਇਤਿਹਾਸ ਹੀ ਪੜ੍ਹਨਾ ਆ।
ਹੂੰ ਲੋਕ ਦੂਜੀ ਤਰ੍ਹਾਂ ਵੇਖ ਇਤਿਹਾਸ ਜਿਹੜਾ ਦੱਸਿਆ ਅੰਦਰ ਉਹ ਵੇਖਣ ਨੀ ਆਦੇ ਜ਼ਿਆਦਾਤਰ। ਬਸ ਘੁੰਮਣ ਨੂੰ ਆਦੇ ਬਸ ਵੀ ਘੁੰਮ ਫਿਰ ਲੋਓ ਬਸ।
ਗੁਰੂ ਘਰ ਕਿਹੜਾ ਘੁੰਮਿਆ ਜਾਂਦਾ ਮੈਨੂੰ ਐ। ਹਿਸਟਰੀ ਕੈਪਚਰ ਕਰੋ ਨਾ।
ਇਹ ਤੇ ਹੈਗੀ ਸਹੀ ਗੱਲ।
ਜਿਹੜੀ ਚੀਜ਼ ਦੇਖੀ ਹੋਈ ਹੈ।
ਹੋਰ, ਹੋਰ ਓ ਤੇ ਹੈਗੇ।
ਬਟ ਇਹ ਚੀਜ਼ ਜਿਵੇ ਦੁੱਖ ਨਿਵਾਰਨ ਸਾਹਿਬ ਦੀ ਗੈਲਰੀ ਵਗੈਰਾ ਬਣਾਈ ਹੋਈ ਹੈ, ਐਵੇਂ ਮੋਤੀ ਬਾਗ ਨਹੀਂ ਹੈਗੀ।
ਹੂੰ
ਮੋਤੀ ਬਾਗ ਗੁਰਦੁਆਰੇ ਤਾਂ ਮੈਨੂੰ ਇਤਿਹਾਸ ਹੀ ਨੀ ਪਤਾ ਕੀ ਹੈ।
ਉਹ ਛੇਵੇਂ ਪਾਤਸ਼ਾਹ ਜੀ ਦਾ ਉਹ ਵੀ
ਹੈ ਤਾਂ ਉਹਦਾ ਹੀ ਹੈ, ਬਟ ਉਹਦਾਵੇਂ ਪਤਾ ਨੀ ਹੈਗਾ ਵੀ ਕੀ ਹੈ। ਕੀ ਨਹੀਂ ਉਹਦੇ ਬਾਰੇ ਕਦੇ ਸਰਚ ਨਹੀਂ ਕੀਤਾ।
ਹੂੰ ਦੇਖਿਓ ਚੈੱਕ ਕਰਕੇ ਕਦੇ।
ਹੂੰ ਦੁੱਖ ਨਿਵਾਰਨ ਸਾਹਿਬ ਬਾਰੇ ਤਾਂ ਸਰਚ ਕੀਤਾ ਬਟ ਉਹਦੇ ਬਾਰੇ ਕਦੇ ਸਰਚ ਨਹੀਂ ਕੀਤਾ।
ਇੱਕ ਗੁਰਦੁਆਰਾ ਹੋਰ, ਹੈ ਸਿੰਘ ਸਭਾ ਗੁਰਦੁਆਰਾ। ਇਹਦੇ ਬਾਰੇ ਵੀ ਨਹੀਂ ਕਦੇ ਸਰਚ ਕੀਤਾ ਹੈਗਾ।
ਚਾਹੀਦਾ ਹੈਗਾ।
ਬਾਰਾਂ ਚੌਕ ਤੇ ਆ ਜਿਹੜਾ ਉਹਦਾ ਦਾ ਪਤਾ ਨੀ ਕੀ ਹੈ, ਉੱਥੇ ਨਾ ਦੋ ਸਾਈਡ ਮੱਥਾ ਟੇਕਦਾ।
ਹਮ।
ਇੱਧਲੀ ਸਾਈਡ ਵੀ ਗੁਰੂ ਗ੍ਰੰਥ ਸਾਹਿਬ ਜੀ ਰੱਖੇ ਹੋਏ ਨੇ, ਇਹਨਾਂ ਨੇ ਤੇ ਉ ਓਧਲੀ ਸਾਈਡ ਵੀ।
ਕਿੱਥੇ ਮੋਤੀ ਬਾਗ।
ਨਹੀਂ, ਨਹੀਂ, ਨਹੀਂ ਇੱਧਰ ਜਿਹੜਾ ਇਹ ਸਿੰਘ ਸਬਾ ਵਾਲਾ ਗੁਰਦੁਆਰਾ ਆ।
ਅੱਛਾ, ਅੱਛਾ।
ਹਾਂ ਪਤਾ ਨੀ ਕੀ ਆ ਉੱਥੇ ਕੀ ਨਹੀਂ ਬਟ ਉੱਧਰ ਮੱਥਾ ਵੀ ਉੱਧਰ ਵੀ ਮੱਥਾ ਟੇਕਦੇ ਨੇ ਲੋਕ। ਕਿ ਉੱਧਰ ਵੀ ਟੇਕਦੇ ਨੇ। ਠੀਕ ਆ ਬਾਏ।